ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ?
ਹਾਂਜੀ ਵਧੀਆ, ਤੁਸੀਂ ਦੱਸੋ ਠੀਕ ਹੋ?
ਹਾਂਜੀ ਵਧੀਆ, ਹੋਰ ਕੀ ਕਰ ਰਹੇ ਸੀ?
ਬਸ, ਫਰੀ ਸੀ, ਤੁਸੀਂ?
ਬਸ ਅਸੀਂ ਹੁਣੇ ਰੋਟੀ ਖਾਧੀ ਏ।
ਅੱਛਾ, ਕੀ ਬਣਾਇਆ?
ਅਸੀਂ ਅੱਜ ਚੱਪਲ-ਟਿੰਡੇ ਬਣਾਏ ਸੀ।
ਅੱਛਾ-ਅੱਛਾ, ਮੈਨੂੰ ਰੈਸਿਪੀ ਦੱਸੋਗੇ?
ਹਾਂਜੀ-ਹਾਂਜੀ ਜਰੂਰ, ਦੱਸਣੀ ਆ, ਸਭ ਤੋਂ ਪਹਿਲੇ ਚੱਪਲ-ਟਿੰਡੇ ਨੂੰ ਛਿਲਣਾ ਵੇ।
ਫੇਰ ਕੱਟਣਾ ਵੀ ਚਾਰ-ਚਾਰ ਪੀਸ ਇਚ ਕੱਟ ਲੈਣਾ ਵੇ ਉਹਨਾ ਨੂੰ, ਟਿੰਡਿਆਂ ਨੂੰ। ਪਾਣੀ 'ਚ ਪਾ ਦੋ, ਫਿਰ ਉਸ ਤੋਂ ਬਾਅਦ। ਫਿਰ ਉਸ, ਪਾਣੀ 'ਚ ਪਾਣ ਤੋਂ ਬਾਅਦ ਨਾ ਫਿਰ ਮਸਾਲਾ ਤਿਆਰ ਕਰ ਲਓ। ਮਸਾਲੇ 'ਚ, ਕੀ ਹੁੰਦਾ ਵੇ? ਪਿਆਜ ਪਾ ਲੋ, ਅਦਰਕ ਪਾ ਲੋ, ਹਰੀ ਮਿਰਚ ਪਾ ਲੋ। ਟਮਾਟਰ ਪਾ ਲਓ, ਫਿਰ ਇਹਨਾਂ ਨੂੰ ਮਿਕਸ ਕਰਲੋ ਚੰਗੀ ਤਰ੍ਹਾਂ। ਮਿਕਸੀ ਇਚ ਨਾ ਗਰਾਇੰਡ ਕਰ ਲਓ, ਮਸਾਲੇ ਨੂੰ, ਪਿਆਜ, ਅਦਰਕ, ਹਰੀ ਮਿਰ ਚਾਰ ਟਮਾਟਰ ਨੂੰ, ਮਿਕਸੀ 'ਚ ਗਰਾਇੰਡ ਕਰ ਲਓ। ਫਿਰ ਲਸਣ ਬਾਅਦ ਚੂ ਅਸੀਂ ਖੁਦ ਉਹਨੂੰ ਛਿਲਨਾ ਵੇ। ਤੇ ਫਿਰ ਕੁਟ ਕੁੱਟਣਾ ਵੇ, ਅਸੀਂ ਲਸਣ ਨੂੰ ਨਾ ਕੁੱਟ ਕੇ ਪਾਵਾਂਗੇ। ਪਹਿਲੇ ਨੀ ਪਾਣਾ ਲਸਣ, ਬਾਅਦ ਵਿੱਚੋਂ ਪਾਣਾ ਵੇ, ਲਸਣ ਨੂੰ ਕੁੱਟ ਲੋਓ। ਫਿਰ ਕੜਾਈ 'ਚ ਤੇਲ ਪਾ ਲਓ, ਫਿਰ ਉਹਨੂੰ ਚੰਗੀ ਤਰ੍ਹਾਂ ਗਰਮ ਹੋਣ ਦੋ, ਜਿਵੇਂ ਮਸਾਲ ਫੇਰ ਅਸੀਂ ਤੋਂ ਬਾਅਦ ਉਹ ਸਾਰਾ, ਸਭ ਤੋਂ ਪਹਿਲੇ ਫਿਰ ਲਸਣ ਹੀ ਪਾਣਾ ਵੇ ਅਸੀਂ। ਜਿਵੇਂ ਅਸੀਂ ਤੇਲ ਧਰਾਂਗੇ ਨਾ, ਕੱਢ ਜੇਗਾ ਤੇਲ ਚੰਗੀ ਤਰ੍ਹਾਂ। ਫੇਰ ਸਭ ਤੋਂ ਪਹਿਲਾਂ ਅਸੀਂ ਲਸਣ ਪਾਵਾਂਗੇ, ਫਿਰ ਜਿਹੜਾ ਗਰਾਇੰਡ ਕੀਤਾ ਦਾ ਮਸਾਲਾ ਸੀ ਫੇਰ ਅਸੀਂ ਓ ਪਾਵਾਂਗੇ, ਤੇ ਚੰਗੀ ਤਰ੍ਹਾਂ ਉਹਨੂੰ ਭੁਨਣਾ ਵੇ। ਜਦ ਤੱਕ ਲਾਲ ਬਰਾਉਨ ਕਲਰ ਨੀ ਹੋ ਜਾਂਦਾ ਨਾ ਮਸਾਲੇ ਦਾ। ਫਿਰ ਉਹਨੂੰ ਚੰਗੀ ਤਰ੍ਹਾਂ ਭੁੰਨਨਾ ਵੇ, ਭੁੰਨਣ ਤੋਂ ਬਾਅਦ ਫਿਰ ਉਹਦੇ ਵਿੱਚ ਲੂਣ ਪਾਣਾ ਵੇ ਨਮਕ ਪਾਣਾ ਵੇ ਮਰ ਚਾ ਪਾਣੀਆਂ ਨੇ ਹਲਦੀ ਪਾਣੀ ਏ ਕਾਲੀ ਮਿਰਚ, ਹਾਂਜੀ। ਕਾਲੀ ਮਿਰਚ ਪਾਣੀ ਏ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਲਓ। ਫਿਰ ਉਸ ਤੋਂ ਬਾਅਦ ਦੋ-ਤਿੰਨ ਕਟੋਰੀ ਪਾਣੀ ਪਾ ਦੋ ਉਹਦੇ ਵਿੱਚ, ਮਸਾਲੇ ਦੇ ਵਿੱਚ। ਜਿਹੜਾ ਅਸੀਂ ਉਹ ਮਸਾਲਾ ਬਣਾ ਰਹੇ ਸੀ ਨਾ, ਉਹਦੇ ਵਿੱਚ ਦੋ-ਤਿੰਨ ਕਟੋਰੀ ਪਾਣੀ ਪਾ ਲੋ ਫਿਰ ਚੰਗੀ ਤਰ੍ਹਾਂ ਉਬਾਲੇ ਆਣ ਦੋ। ਫੇਰ ਚੰਗੀ ਤਰ੍ਹਾਂ ਉਬਾਲੇ ਆਣ ਦੋ ਓਨੂੰ, ਚੰਗੀ ਤਰ੍ਹਾਂ ਤੁਹਾਨੂੰ ਲੱਗੇਗਾ। ਹੁਣ ਪਾਣੀ ਵੀ ਮਿਕਸ ਹੋ ਗਿਆ ਮਸਾਲੇ ਚੰਗੀ ਤਰ੍ਹਾਂ ਹੁਣ ਗਾੜਾ- ਗਾੜਾ ਪੇਸਟ ਬਣ ਗਿਆ। ਫਿਰ ਐਂਡ ਵਿੱਚ ਟਿੰਡੇ ਪਾ ਦੋ, ਅਗਰ ਤੁਹਾਨੂੰ ਦਹੀਂ ਵਾਲੇ ਅੱਛੇ ਲੱਗਦੇ ਨੇ। ਤੇ ਤੁਸੀਂ ਦਹੀਂ ਵੀ ਪਾ ਸਕਦੇ ਹੋ, ਟਿੰਡੇ ਪਾਣ ਤੋਂ ਪਹਿਲੇ ਨਾ ਜਿਹੜਾ ਮਸਾਲਾ ਬਣਾਇਆ ਵੀ ਨਾ ਅਸੀਂ ਉਹਦੇ ਵਿੱਚ ਦਹੀਂ ਵੀ ਪਾ ਦੋ। ਫਿਰ ਉਸ ਤੋਂ ਬਾਅਦ ਪੰਦਰਾਂ ਵੀਹ ਮਿੰਟ ਬਾਅਦ ਤੁਸੀਂ ਉਹਨੂੰ ਗੈਸ ਬੰਦ ਕਰਨਾ ਵੇ ਟਿੰਡੇ ਪਾਣ ਤੋਂ ਬਾਅਦ ਵੀ ਨਾ ਚੰਗੀ ਤਰ੍ਹਾਂ ਉਹਨੂੰ ਪੰਦਰਾਂ ਵੀਹ ਮਿੰ ਗੈਸ ਤੇ ਈ ਰਹਿਣ ਦੋ ਫੇਰ ਇਸ ਤੋਂ ਬਾਅਦ ਫੇਰ ਜਦ ਬਣ ਜਾਏਗੀ ਸਾਰੀ ਸਬਜ਼ੀ ਟਿੰਡਿਆਂ ਵਾਲੀ, ਫਿਰ ਏਸ ਤੋਂ ਬਾਅਦ ਹਰਾ ਧਨੀਆ ਪਾ ਦੋ। ਫੇਰ ਗਰਮ ਮਸਾਲਾ ਵੀ ਪਾ ਦੋ, ਟੇਸਟ ਲਈ ਇਹ ਅੱਛਾ ਲੱਗਦਾ ਹੈ। ਹਾਂਜੀ, ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾਇਆ ਸੀ ਅੱਜ?
ਅਸੀ ਬਸ ਅੱਜ ਸੰਡੇ ਹੈਗਾ ਸੀ, ਤੇ ਫਰੀ ਸੀ। ਵਾਈਟ ਸੋਸ ਪਾਸਤਾ ਬਣਾਇਆ ਸੀ।
ਅੱਛਾ ਵਾਓ! ਮੈਨੂੰ ਵੀ ਦੱਸੋ ਰੈਸਪੀ।
ਹਾਂਜੀ, ਜ਼ਰੂਰ।
ਦੇਖੋ, ਪਹਿਲਾਂ ਪਾਸਤੇ ਨੂੰ ਮਤਲਬ ਲੈ ਕੇ ਉਬਾਲਦੇ ਹੀ ਨੇ।
ਅੱਛਾ, ਹਾਂਜੀ, ਹਾਂਜੀ।
ਹਨਾ, ਉਬਾਲ ਉਹਨੂੰ ਇੱਕ ਸਾਈਡ ਤੇ ਧਰ ਦੋ। ਪਾਣੀ ਪੂਣੀ ਪਾ ਕੇ, ਉਬਾਲ ਕੇ, ਇੱਕ ਚਮਚ ਨੂਨ ਪਾ ਦੋ ਵਿੱਚੇ। ਨਾਲ ਥੋੜ੍ਹਾ ਜਿਹਾ ਤੇਲ ਪਾ ਦੋ, ਤੇ ਜਿਵੇਂ ਅੱਠ ਦਸ ਮਿੰਟਾਂ ਨੂੰ ਧਰ ਦੋ ਐਂਨੇ ਚ ਉਬਲੇਗਾ, ਤੇ ਅਸੀਂ ਫਿਰ ਉਹਦੀ ਸੋਸ ਬਣਾ ਲੈਂਨੇ ਆਂ। ਠੀਕ ਹੈ ਮਤਲਬ ਪਹਿਲੇ ਅਸੀਂ ਜੋ ਜੋ ਤੁਸੀਂ ਸਬਜ਼ੀਆਂ ਪਾਣੀ ਚਾਹੁੰਦੇ ਹੋ ਪਾ ਲਓ। ਕੱਟ-ਕੁੱਟ।
ਕਿਹੜੀ ਉਹਦੇ ਵਿੱਚ ਵੈਸੇ ਕਿਹੜੀ - ਕਿਹੜੀ ਸਬਜ਼ੀਆਂ ਵਧੀਆ ਲੱਗਣਗੀਆਂ?
ਉਹਦੇ ਚ ਜਿਵੇਂ ਤੁਸੀਂ ਪਾ ਲਓ ਸ਼ਿਮਲਾ ਮਿਰਚ ਪਾ ਲਓ, ਪਿਆਜ਼
ਹਾਂਜੀ, ਹਾਂਜੀ ਉਹ ਕੋਨ ਵਗੈਰਾ ਵੀ ਪਾ ਸਕਦੇ ਹਾਂ ਨਾ ਅਸੀਂ? ਹਾਂਜੀ।
ਉਹ ਬਟਰ ਦੇ ਨਾਲ ਪਹਿਲੇ ਉਹਨੂੰ ਭੁੰਨ ਲੋ ਚੰਗੀ ਤਰ੍ਹਾਂ, ਤਿੰਨ ਚਾਰ ਮਿੰਟ ਜਿਵੇਂ ਹਲ। ਕਾ ਬਰਾਊਨ ਹੋ ਜਾਏਗਾ ਨਾ, ਤੇ ਫਿਰ ਉਹ ਨਾ ਇੱਕ ਜਿਵੇਂ ਕਟੋਰੀ ਚ ਸਾਈਡ ਰੱਖ ਦੋ ਤੇ ਉਸੀ ਕੜਾਈ ਇੱਚ ਮਤਲਬ ਇੱਕ ਫਿਰ ਬਟਰ ਪਾਲੋ, ਦੋ ਟੇਬਲ ਸਪੂਨ। ਪਾ ਕੇ, ਮੈਦੇ ਨੂੰ ਭੁੰਨਲੋ
ਅੱਛਾ।
ਤੇ ਭੁਨਦੇ - ਭੁਨਦੇ ਹੀ ਉਹਨੂੰ ਜਿਵੇਂ ਥੋੜਾ ਹੋ ਜਾਏਗਾ ਨਾ ਰੈਡ - ਰੈਡ ਜਾਂ ਬਰਾਊਨ - ਬਰਾਊਨ ਹੋਣ ਲੱਗ ਜਾਏਗਾ ਫੇਰ ਉਹਦੇ ਚ, ਅਸੀਂ ਦੱਧ ਪਾਂਦੇ ਰਹਿਣਾ ਥੋੜ੍ਹਾ- ਥੋੜ੍ਹਾ ਕਰਕੇ ਇੱਕੋ ਦਮ ਨਈਪਾਣਾ, ਥੋੜਾ- ਥੋੜਾ ਪਾਣਾ, ਹਾਂਜੀ।
ਚਮਚ ਨਾਲ ਉਹ ਵੀ ਕਰਨਾ ਪਏਗਾ ਨਾ, ਹਨਾ ਸਾਨੂੰ ਹਿਲਾਣਾ ਵੀ ਪਏਗਾ।
ਹਾਂਜੀ - ਹਾਂਜੀ ਓਹੀ, ਤੇ ਫੇਰ, ਉਹਦੀ ਸੋਸ ਬਣ ਜਾਏਗੀ ਨਾ, ਵਾਈਟ ਸੋਸ ਬਣ ਜਾਏਗੀ, ਵੀ ਤੇ ਅਸੀਂ ਚੀਜ਼ ਵੀ ਪਾ ਸਕਦੇ ਹਾਂ, ਮਲਾਈ ਵਗੈਰਾ, ਉਹ ਵੀ ਪਾ ਕੇ ਫੇਰ ਜਿਵੇਂ, ਹੁਣ ਸੋਸ ਗਾੜੀ ਹੋ ਜਾਏਗੀ ਨਾ, ਤੇ ਨਮਕ ਕਾਲੀ ਮਿਰਚ ਵਗੈਰਾ ਜਿਵੇਂ ਉਹ ਹੁੰਦੇ, ਚਿੱਲੀ ਫਲੇੈਕਸ, ਔਰਗੈਨੋ ਵਗੈਰਾ ਪਾ ਕੇ ਤੇ ਜਿਹੜਾ, ਪਾਸਤਾ ਹੈਗਾ ਸੀ, ਪਾਣੀ - ਪੂਣੀ ਕੱਢ ਕੇ ਉਹਦੇ ਵਿੱਚ ਪਾ ਲੋ ਤੇ ਵੈਜੀਟੇਬਲਸ ਜਿਹੜੀਆਂ, ਅਸੀਂ ਤੁਹਾਨੂੰ ਕਿਹਾ ਸੀ, ਇੱਕ ਸਾਈਡ ਰੱ
ਹਾਂਜੀ, ਹਾਂਜੀ।
ਓ ਵੀ ਵਿਚੇ ਪਾ ਸਕਦੇ, ਤੂਸੀ ਪਾ ਕੇ ਤੇ ਫੇਰ ਉਤੇ ਵੀ, ਤਸੀ ਔਰਗੈਨੋ ਚਿਲੀ, ਫਲੇੈਕਸ ਵਗੈਰਾ ਪਾ ਕੇ ਦੁਬਾਰਾ ਚੀਜ਼ ਪਾ ਸਕਦੇ ਤੁਸੀ, ਹੋਰ ਓਨੂੰ ਚੀਜੀ਼ ਬਨਾਨ ਅਸਤੇ
ਹਾਂਜੀ, ਹਾਂਜੀ ਬੜਾ ਅੱਛਾ, ਮੇਰੇ ਮੂੰਹ ਚ ਪਾਣੀ ਆਨ ਲਾੱਗ ਗਿਆ
ਅੱਛਾ।
ਹਾਂਜੀ।
ਹੋਰ, ਤੂਸੀ
ਹਾਂਜੀ, ਬਨਾ ਲੈਨੀ ਆਂ, ਰੈਸਪੀ ਦੱਸਾਂ ਓਦੀ?
ਦੱਸੋ
ਜਿਵੇਂ- ਜਿਵੇਂ ਬਨਾਨੀ ਆਂ ਵੇਖੋ ਹੁਨ, ਸਾਰੇ ਤੇ ਅਲੱਗ -ਅਲੱਗ ਕਿਸਮ ਨਾਲ ਬਨਾਂਦੇ ਨੇ, ਸਾਨੂੰ ਨੀ ਪਤਾ ਹੁਨ ਸਾਡੇ ਪੰਜਾਬੀ ਹੈਗੇ ਆ, ਤੇ ਅਸੀ ਐਵੇਂ ਬਨਾਨੇ ਆਂ ਕਰੇਲੇ ਸਬ ਤੋ ਪਹਿਲੇ ਇਨ੍ਹਾਂ ਨੂੰ, ਕਰੇਲੇਆਂ ਨੂੰ ਨਾ ਛਿੱਲ ਲੈਂਨੇ ਆਂ ਫੇਰ ਓਨਾਂ ਦੇ ਵਿਚ ਕੀ ਹੁੰਦਾ ਵੇ, ਫੇਰ ਓਨਾਂ ਤੋ ਉਪਰ ਨਾ ਨੂਨ ਲਗਾ ਕੇ, ਓਨਾਂ ਨੂੰ ਵਿੱਚੋਂ ਕਾੱਟ ਕਰਕੇ, ਨਾ ਕਰੇਲੇਆਂ ਨੂੰ ਪਰੇ ਛਿੱਲ ਲੈਣਾ ਵੇ, ਫੇਰ ਓਨਾਂ ਦੇ ਵਿੱਚੇ ਕਟ ਪਾਣਾ ਵੇ, ਕਰੇਲੇਆਂ ਦੇ ਵਿਚ ਕੱਟ ਪਾ ਕੇ, ਓਨਾ ਦੇ ਵਿਚ ਨੂਨ ਲਗਾਂਨੇ ਆਂ ਫਿਰ ਸਾਰਾ, ਫੇਰ ਓਨਾ ਨੂੰ ਨਾ ਧੁੱਪ ਤੇ ਰੱਖ ਦਿੱਨੇ ਆਂ ਵੀਹ, ਦੱਸ, ਪੰਦਰਾਂ ਮਿੰਟ ਜਿਵੇਂ, ਵੀਹ ਮਿੰਟ ਰੱਖ ਲੋ, ਅੱਧਾ ਘੰਟਾ ਰੱਖ ਲੋ ਤੁਹਾਂਡੀ ਮਰਜ਼ ਜੀ ਹੈਗੀ ਤੇ, ਓ ਧੁੱਪ ਤੇ ਰੱਖ ਦਾਂਗੇ ਫੇਰ ਅਸੀ ਧੁੱਪ ਤੇ ਰੱਖਾਵਾਂਗੇ, ਫੇਰ ਏਨੀ ਦੇਰ ਅਸੀ ਮਸਾਲਾ ਤਿਆਰ ਕਰ ਲਾਂਗੇ
ਹਾਂਜੀ।
ਮਸਾਲਾ ਵੀ, ਫੇਰ ਵਧੀਆ ਤਿਆਰ ਕਰਨਾ ਵੇ, ਚੰਗੇ ਪਿਆਜ -ਪਿਊਜ ਹੋਨ, ਤਾਂ ਈ ਮਜਾ ਆਂਦਾ ਵੇ ਮਸਾਲੇ ਦਾ ਵੀ ਹਾਂਜੀ ਪਿਆਜ ਅਸੀ ਯੂਜ਼ ਕਰਨੇ ਆਂ, ਅ ਅਗਰ ਅਸੀ ਬਨਾਨੇ ਆ ਤੇ ਤੇ ਲੰਬ-ਲੰਬੇ ਕਾੱਟਨੇ ਨੇ ਫਿਰ ਦੋ -ਤਿੰਨ ਹਰੀ ਮਿਰਚਾਂ, ਪਾ ਲੈਨੇ ਆਂ ਵੀ ਜੇਵੇਂ ਕੋਈ, ਜਿਆਦਾ ਸਪਾਈਸੀ ਪਸੰਦ ਕਰਦਾ, ਅਗਰ ਤੁਆਡੇ ਚ ਘੱਟ ਖਾਂਦੇ ਨੇ ਸਪਾਈਸੀ ਨਈ ਜਿਆਦਾ ਖਾਂਦੇ ਤੇ ਘੱਟ ਤੁਸੀ ਸੀ ਯੂਜ਼ ਕਰ ਸਕਦੇ ਓ, ਯਾ ਕਰੋ ਈ ਨਾ ਯੂਜ਼ ਹਰੀ ਮਰਚ, ਤੇ, ਫੇਰ ਉਸ ਤੋ ਬਾਦ ਫੇਰ ਓਨਾ ਨੂੰ ਨਾ ਫਾੜ ਕੇ, ਉਪਰੋਂ ਦੀ ਅਸੀ ਕਰੇਲੇ ਲੈ ਕੇ ਆਵਾਂਗੇ
ਅ, ਧੁੱਪ ਲੱਗ ਗੀ
ਆਹੋ ਧੁੱਪ ਲੱਗ ਜੇਗੀ ਫੇਰ ਅਸੀ ਪਾਣੀ ਦੇ ਵਿੱਚ ਨਾ ਓਨਾਂ ਨੂੰ ਚੰਗੀ ਤਰਾਂ ਧੋਣਾ ਵੇ ਕਰੇਲੇਆਂ ਨੂੰ। ਕਿ ਓਦਾ ਜੇੜਾ ਪਾਣੀ ਹੈਗਾ ਨਾ ਕਰੇਲੇਆਂ ਦਾ ਚੰਗੀ ਤਰਾਂ ਧੱਵੀ ਜੇ, ਫੇਰ ਕਰੇਲੇਆਂ ਦੇ ਵਿਚ ਮਸਾਲਾ ਭਰਨਾ ਵੇ ਜੇੜਾ ਅਸੀ ਮਸਾਲਾ ਐ ਬਨਾਏਆ ਸੀ ਨਾ ਐ ਪਿਆਜ ਕ ਕੱਟੇ ਹੋਏ ਪੇਆ ਪਿਆਜ ਨੀ ਓ ਮਸਾਲਾ ਅਸੀ ਦੂਸਰਾ ਬਣਾ ਲਾਗੇ ਸੋਰੀ। ਮਸਾਲਾ ਜੇੜਾ ਓਦੇ ਵਿਚ ਭਰਨਾ ਵੇ, ਓ ਵਾਲਾ ਮਸਾਲਾ ਹੈਗਾ ਵੇ ਨਮਕ ਪਾ ਦੇਣਾ ਵੇ ਮਰਚਾਂ, ਹਲਦੀ, ਅਮਚੂਰ ਥੋੜੇ ਜੇ ਸੌਂਫ਼ ਟੇਸਟ ਅਸਤੇ ਪਾ ਲੈਂਨੇ ਆਂ ਟੇਸਟ ਵਸਤੇ ਚੰਗੀ ਤਰਾਂ ਅਸੀ ਜੇੜਾ ਮਸਾਲਾ ਬਨਾਵਾਂਗੇ ਨਾ, ਓਨੂੰ ਓਦੇ ਵਿਚ ਅਸੀ ਨਾ ਪਾ ਦਾਂਗੇ ਭਰ ਦਾਂਗੇ, ਇਕ ਕੋਲੀ ਚ ਮਿਕਸ ਕਾਰਕੇ ਨਾ ਓ ਸਾਰੇ ਮਸਾਲੇ ਨੂੰ ਜਿਵੇਂ ਹਲਦੀ, ਨਮਕ ਜੇੜਾ ਹੁਣ ਮੈਂ ਤੂਆਨੂੰ ਦੱਸੇਆ ਵੇ, ਓਨੂੰ ਇਕ ਕੋਲੀ ਚ ਪੈਲੇ ਪਾ ਕੇ ਨਾ ਚੰਗੀ ਤਰਾਂ ਮਿਕਸ ਕਰਨਾ ਵੇ, ਫੇਰ ਮਿਕਸ ਕਰਨ ਹਾਂ ਓਦੇ ਵਿਚ ਮਿਕਸ ਕਰਨ ਤੋ ਬਾਦ ਨਾ ਕਰੇਲੇਆਂ ਦੇ ਵਿਚ ਭਰਨਾ ਵੇ, ਅਸੀ ਜੇੜਾ ਅਸੀ ਕੱਟ ਪਾਏ ਸਨ ਨਾ ਜਿੱਥੇ ਅਸੀ ਓਨਾਂ ਦੇ ਵਿਚ ਭਰਨਾ ਵੇ, ਫੇਰ ਉਪਰੋਂ ਦੀ ਧਾੱਗੇ ਲਗਾ ਦਾਂ ਗੇ ਅ ਅਸੀ ਓਨਾਂ ਨੂੰ ਬੀ ਓ ਮਸਾਲਾ ਬਾਹਰ ਨਾ ਨਿਕਲੇ ਫੇਰ ਉਸ ਤੋ ਬਾਦ ਕੜਾਹੀਏ ਚ ਤੇਲ ਪਾਣਾ ਵੇ ਫੇਰ ਓਨੂੰ ਚੰਗੀ ਤਰਾਂ ਗਰਮ ਦੋ ਕਰਸ਼ੀ ਤੇਲ ਦੀ ਪਾਣੀ ਏ
ਅੱਛਾ।
ਤੇ ਓ ਕਰੇਲੇ ਈ ਸੋਖ ਲੇਗਾ ਤੇਲ ਤੇ, ਦੋ ਕਰਸੀ਼ ਤੇਲ ਦੀ ਪਾਣੀ ਏ ਤੇ ਉਸ ਤੋਂ ਬਾਅਦ ਫੇਰ ਅਸੀਂ ਜਿਹੜੇ ਕਰੇਲੇ ਜਿਹੜੇ ਹੈਗੇ ਸਨ। ਵੀ ਜਦ ਤੱਕ ਤੇਲ ਚੰਗੀ ਤਰ੍ਹਾਂ ਗਰਮ ਨੀ ਨਾ ਹੋ ਜਾਂਦਾ ਤੇਲ ਸੜ ਜੇ ਗਾ
ਹਾਂਜੀ, ਸੜਨ ਤੋਂ ਬਾਅਦ ਵਿੱਚ ਪਾਂਨਾ
ਤਲਨੇ ਨੇ ਤਲਨੇ ਨੇ ਕਰੇਲੇ ਉਹਨਾਂ ਦੇ ਵਿੱਚ ਪਾ ਕੇ ਨਾ ਤਲਨੇ ਨੇ ਫਿਰ ਉਹਨਾਂ ਨੂੰ ਕਰੇਲਿਆਂ ਨੂੰ ਤਲ ਕੇ ਬਾਹਰ ਕੱਢਣਾ ਵੀ ਬਾਹਰ ਕੱਢਣ ਤੋਂ ਬਾਦ ਨਾ ਇੱਕ ਕਰਸ਼ੀ ਤੇਲ ਇੱਕ-ਇੱਕ ਕਰਸ਼ੀ ਤੇਲ ਰਹਿ ਜੇਗਾ ਫੇਰ ਪਹਿਲੇ ਅਸੀਂ ਦੋ ਕਰਸ਼ੀ ਪਾਏ ਸੀ ਉਹਦੇ-ਉਹਦੇ ਕਰੇਲਿਆਂ ਨੇ ਸੋਖ ਲਿਤਾ ਫੇਰ ਇਕ ਕਰਸ਼ੀ ਤੇਲ ਦੀ ਰਹਿਗੀ ਫੇਰ ਉਸ ਤੋਂ ਬਾਅਦ ਫੇਰ ਅਸੀਂ ਪਿਆਜ਼ ਪਾਵਾਂਗੇ ਹਰੀ ਮਿਰਚਾਂ ਜਿਹੜੀਆਂ ਹੈਗੀਆਂ ਸਨ ਉਹ ਪਾਵਾਂਗੇ ਫੇਰ ਜਿਹੜਾ ਕਰੇਲਿਆਂ ਦਾ ਅਸੀਂ ਛਿਲਕੇ ਲਾਏ ਸੀ ਨਾ ਭੋਰ ਉਹਨੂੰ ਛਿੱਲਿਆ ਸੀ ਉਹਦਾ ਭੋਰ ਵੱਜਦਾ ਵੇ, ਫੇਰ ਅਸੀਂ ਉਹ ਉਹਦੇ ਵਿੱਚ ਪਾਵਾਂਗੇ।
ਅੱਛਾ
ਫੇਰ ਉਹਨੂੰ ਚੰਗੀ ਤਰ੍ਹਾਂ ਨੂਨ ਹਾਂਜੀ ਫੇਰ ਉਹ ਮਸਾਲਾ ਤਿਆਰ ਕਰਨਾ ਜਿਹੜਾ ਅਸੀਂ ਭੋਰ ਪਾਇਆ ਸੀ ਉਹ ਪਾਣਾ ਵੇ ਵਿੱਚੇ ਫਿਰ ਚੰਗੀ ਤਰਾ ਫੇਰ ਲੂਨ ਮਿਰਚਾਂ ਪਾਣੀਆਂ ਨੇ ਹਲਦੀ ਰੰਗ ਵਾਲੀ ਮਿਰਚ ਚੂਰ ਮਸਾਲੇ-ਮਸਾਲੇ ਫੇਰ ਕਰੇਲੇ ਪਾਵਾਂਗੇ ਫੇਰ ਪੰਜ ਮਿੰਟ ਮਿਕਸ ਕਰਲੋ ਸਾਰਾ
ਅੱਛਾ-ਅੱਛਾ
ਹਾਂ ਪੰਜ ਮਿੰਟ ਤੱਕ ਸਾਰਾ ਮਿਕਸ ਕਰ ਲਓ ਫੇਰ ਕਰੇਲੇ ਦੁਬਾਰਾ ਉਹਦੇ ਵਿੱਚ ਪਾ ਦੋ ਜਿਹੜੇ ਭੋਰ ਅਸੀਂ ਬਣਾਇਆ ਵੇ ਨਾ ਭੋਰ ਦੇ ਵਿੱਚ ਵੀ ਅਸੀਂ ਪਿਆਜ ਪੂਆਜ ਪਾਏ ਨੇ ਫਿਰ ਕਰੇਲਿਆਂ ਨੂੰ ਵੀ ਤੁਸੀਂ ਇਹਦੇ ਵਿਚ ਪਾ ਦੇਓ ਤੇ ਬਸ ਸਾਰੀ ਆ ਫਿਰ ਐਵੇਂ ਤਿਆਰ ਹੋ ਜਾਂਦਾ ਵੀ ਰੈਸਪੀ ਕਰੇਲੇ ਐਵੇਂ ਹੀ ਬਣਦੇ ਨੇ ਫਿਰ ਚੰ ਹਾਂਜੀ ਤਿੰਨ ਚਾਰ ਮਿੰਟ ਨਾ ਇਹਨੂੰ ਰੱਖਣਾ ਵੀ ਐ ਕਰੇਲਿਆਂ ਨੂੰ ਉਹਦੇ ਵਿੱਚ ਬ ਬੰਦ ਕਰਕੇ ਨਾ ਉੱਪਰੋਂ ਬੰਦ ਕਰਕੇ ਹਾਂ ਵੀ ਉਹ ਚੰਗੀ ਹਾਂਜੀ-ਹਾਂਜੀ ਚੰਗੀ ਤਰ੍ਹਾਂ ਬਨ ਜਾਣ, ਹੋਰ ਦੱਸੋ ਹੋਰ ਤੁਸੀਂ ਮੈਗੀ ਮੂਗੀ ਬਨਾ ਲੈਂਦੇ ਓ।
ਹੋਰ ਬਨਾ ਲੈ
ਮੈਗੀ ਕਿਵੇਂ ਬਨਾਂਦੇ ਓ ਮੈਗੀ ਦੱਸੋ ਕਿਵੇਂ ਬਨਾਂਦੇ ਓ।
ਮੈਗੀ ਮਤਲਬ ਪੈਲੇ ਤੇ ਪਿਆਜ ਟਮਾਟਰ ਵਗੈਰਾ ਹਰੀ ਮਿਰਚਾਂ ਕੱਟ ਕੁੱਟ ਕੇ ਤੇ ਓਦੇ ਵਿੱਚ ਕੜਾਹੀ ਵਿੱਚ ਤੇਲ ਤੂਲ ਪਾ ਕੇ ਤੇ ਵਿੱਚ ਓਨੂੰ ਮਸਾਲਾ ਬਨਾ ਲੈਨਾ ਔਦਾ
ਅੱਛਾ
ਤੇ ਵਿੱਚ ਹੋਰ ਮਸਾਲੇ ਪਾਨੇ ਨੇ ਹਲਦੀ, ਨਮਕ ਵਗੈਰਾ ਚਿਲੀ ਫਲੈਕਸ ਓਰਗੈਨੋ ਪਾਨ ਨਾਲ ਤੇ ਹੋਰ ਟੇਸਟੀ ਬਨਦੀ ਏ ਇਸ ਤੇ ਮੈਂ ਹਰ ਚੀਜ਼ ਪਾ ਈ ਲੈਂਨੀ ਆਂ ਤੇ ਫੇਰ ਉਸ ਤੋਂ ਬਾਦ ਮੈਗੀ ਪਾ ਕੇ ਮੈਗੀ ਮਸਾਲੇ ਪਾ ਕੇ ਤੇ ਥੋੜ੍ਹੀ ਦੇਰ ਅਸਤੇ ਰੱਖ ਦਿੰਨੇ ਆਂ ਜਿਵੇਂ ਪਾਨੀ ਸੁੱਕ ਜਾਂਦਾ। ਫੇਰ ਕੱਢ ਕੇ ਖਾਲੋ-ਖਾਲੋ, ਤੇ ਉੱਪਰ ਔਰਗੈਨੋ ਵਿਚ ਤੇ ਫਿਰ ਦੋਬਾਰਾ ਵੀ ਪਾ ਸਕਦੇ ਆਂ।
ਅੱਛਾ, ਅਸੀਂ ਵੀ ਏ ਐਵੇਂ ਹੀ ਬਨਾਨੇ ਆਂ ਹਾਂਜੀ ਅਸੀਂ ਵੀ ਐਵੇਂ ਈ ਬਨਾਨੇ ਆਂ ਕਈ ਵਾਰ ਸਿੰਪਲ ਬਨਾ ਲੈਂਨੇ ਆਂ। ਵੀ ਓਹ ਟਾਈਮ ਦੇ ਅਕੋਰਡਿੰਗ ਹੁੰਦਾ ਅਗਰ ਜ਼ਿਆਦਾ ਅੱਛੀ ਖਾਣੀ ਐ ਤੇ ਅਸੀਂ ਐਵੇਂ ਬਨਾਨੇ ਆਂ। ਅਗਰ ਐਵੇਂ ਬੱਚਿਆਂ ਨੂੰ ਦੇਨੀ ਏ ਫਿਰ ਜ਼ਿਆਦਾ ਓ ਨੀ ਨਾ ਦਿੰਦੇ ਅਸੀ ਮਿਓਨਿਜ਼ ਵਗੈਰਾ ਵਾਲੀ।
ਹਾਂਜੀ-ਹਾਂਜੀ ਖ਼ਰਾਬ ਕਰਦੀ ਏ।
ਹਾਂਜੀ-ਹਾਂਜੀ ਚਲੋ ਠੀਕ ਐ ਫਿਰ ਹਾਂਜੀ ਸਸ ਰੀ ਕਾਲ ਜੀ।
ਠੀਕ ਐ-ਠੀਕ ਐ ਸਸ ਰੀ ਕਾਲ।